ਹਾਂ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ।
ਹਾਂਜੀ ਹਾਂਜੀ ਮੈਂ ਠੀਕ ਹਾਂ, ਤੁਸੀਂ ਦੱਸੋ ਤੁਸੀਂ ਠੀਕ ਹੋ?
ਹਾਂਜੀ, ਮੈਂ ਵੀ ਠੀਕ ਹਾਂ, ਹੋਰ?
ਬਸ ਬੱਚੇ ਨੂੰ, ਸਵਾਉਦੀ ਪਈ ਸੀ।
ਅੱਛਾ--ਅੱਛਾ ਬਸ ਜੀ ਵਧੀਆ, ਅੱਜ ਕੱਲ ਗਰਮੀ ਬੜੀ ਹੋਈ ਪਈ ਹੈ।
ਹਾਂਜੀ--ਹਾਂਜੀ ਗਰਮੀ ਤੇ ਬੜੀ ਹੋਈਦੀ ਏ, ਬਰਸਾਤ, ਆਉਣ ਦਾ ਨਾ ਹੀ ਨਹੀਂ ਲੈਂਦੀ, ਏ ਬਸ। ਇੱਕ ਦਿਨ, ਏਧਰ ਆਈ ਸੀ।
ਹਾਂਜੀ--ਹਾਂਜੀ ਉਹੀ ਤੇ ਗੱਲ ਏ? ਗਰਮੀ ਇੰਨੀ ਹੋ ਰਹੀ, ਵਾਰ ਵਾਰ ਪਿਆਸ, ਲੱਗਦੀ ਏ। ਮੂੰਹ ਸੁੱਕਦਾ ਹਨਾ, ਅੱਖਾਂ ਭਾਰੀ ਹੋ ਜਾਂਦੀਆਂ ਨੇ, ਇੰਨੀ ਗਰਮੀ ਹੋ ਰਹੀ ਹੈ।
ਬਿਲਕੁਲ, ਬਾਹਰ ਜਾਣ ਤੇ,, ਬਿਲਕੁਲ ਜੀਅ ਨਹੀਂ ਕਰਦਾ।
ਧੁੱਪ ਐਨੀ ਤੇਜ਼, ਬਿਲਕੁਲ ਜੀ ਬਿਲਕੁਲ ਚੱਕਰ ਆਨੇ, ਹੋ ਜਾਂਦੇ ਨੇ
ਸਵੇਰੇ ਅਹ ਸਵੇਰੇ ਜਲਦੀ ਸੂਰਜ ਚੜ੍ਹਦਾ ਹੈ, ਤੇ ਰਾਤੀ ਅੱਠ ਵਜੇ, ਸੂਰਜ ਜਾਂਦਾ ਏ।
ਹਾਂ ਉਹੀ ਗੱਲ ਹੈ, ਬਿਲਕੁਲ ਜੀ ਬਿਲਕੁਲ ਗਰਮੀ, ਬਹੁਤ ਹੈ। ਤੁਸੀਂ ਗਰਮੀ ਚ, ਕੀ ਪੀਂਦੇ ਹੋ, ਕੀ ਲੈਂਦੇ ਹੋ ਕੋਲਡ ਡਰਿੰਕ, ਵਗੈਰਾ ਕੀ ਲੈਂਦੇ ਹੋ?
ਨਾ ਮੈਂ ਤੇ, ਕੋਲਡ ਡਰਿੰਕ ਨੂੰ ਕਦੇ ਹੱਥ ਹੀ ਨਹੀਂ ਲਾਇਆ, ਨਾ ਆਪਣੇ ਬੱਚਿਆਂ ਨੂੰ ਮੈਂ ਦੇਿੰਦੀ ਹਾਂ। ਕਿਸੇ, ਚੀਜ਼ ਨੂੰ ਵੀ ਕਦੀ, ਹਾਂਜੀ। ਜੀ ਮੈਂ ਕਦੇ ਮੈਂ ਮੈਂ, ਇਹਨਾਂ ਨੂੰ ਦਿੰਦੀ ਨਹੀਂ, ਬਿਲਕੁਲ ਨਹੀਂ ਦਿੰਦੀ।
ਅੱਛਾ, ਕੋਲਡ ਡਰਿੰਕ ਕਹਿਦੇ ਨੇ, ਨੁਕਸਾਨ ਦਿੰਦੀ ਹੈ।
ਹਾਂਜੀ ਹਾਂਜੀ ਬਸ ਇਹਨਾਂ ਨੂੰ ਮੈਂ, ਗਲੂਕੋਜ ਡੀ ਪਿਲਾਉਂਦੀ ਹਾਂ, ਫਿਰ ਨਿੰਬੂ ਪਾਣੀ, ਬਸ ਇਹ ਦੇਣਾ ਹੈ ਬਾਕੀ ਕਿ ਕੋਲਡ ਡਰਿੰਕ, ਤੋਂ ਇਹਨਾਂ ਨੂੰ ਵੀ ਪਤਾ ਹੈ ਕਿ, ਇੱਦੇ ਸਾਹਮਣੇ ਵੀ ਪਈ ਦੀ ਓਹੋ ਗੀ ਤੇ, ਇਹ ਕਦੀ ਨਈ ਮੰਗਣਗੇ। ਕਿ, ਸਾਨੂੰ ਪੀਣੀ ਹੈ।
ਹਾਂਜੀ ਹਾਂਜੀ।
ਕਦੇ, ਮੂੰਹ ਨਹੀਂ ਲਾਇਆ ਇਹਨਾਂ ਨੇ।
ਉਹੀ ਗੱਲ, ਨਹੀਂ ਪੀਣਾ ਵੀ ਨੀ ਚਾਹੀਦਾ।
ਹਾਂਜੀ ਹਾਂਜੀ ਮੈਂ ਕਿਸੇ ਕਿਸੇ ਬੱਚੇ ਨੂੰ ਵੇਖ ਹਾਂਜੀ, ਮੈਂ ਤੇ ਕਿਸੇ ਕਿਸੇ ਬੱਚੇ ਨੂੰ, ਵੇਖਿਆ ਕਿ ਪੂਰਾ--ਪੂਰਾ ਗਲਾਸ ਪੀ ਜਾਂ ਦੇ ਨੇ ਉਹ।
ਹਾਂ, ਬਿਲਕੁਲ ਉਹ ਮਾਂ ਪਿਓ ਦੇਂਦੇ ਨੇ, ਪਾਣੀ ਪੀਂਦੇ ਨੇ ਬੱਚੇ।
ਹਾਂਜੀ, ਕੋ ਕੋਈ ਕੋਈ ਬੱਚਾ, ਤੇ ਜਿਸ ਤਰਾ ਸਵੇਰੇ ਉੱਠਦਾ ਹੈ ਖਾਲੀ ਪੇਟੀ, ਦੋ--ਦੋ ਗਲਾਸ ਪੀ ਜਾਏਗਾ। ਕੋਲਡ ਡਰਿੰਕ ਦੇ, ਤੇ ਫਿਰ ਉਹਦੀ ਮਾਂ ਕਹਿ ਗੀ, ਐ ਮੇਰੀ ਨੋਨ ਸੀ ਕੋਈ ਬੱਚਾ, ਉਹ ਸਵੇਰੇ ਉੱਠਿਆ ਅਤੇ ਉਹ ਨੂੰ ਦੱਸੇ ਗੀ?
ਹੂ।
ਤਾਂ ਕਹਿੰਦਾ, ਕਿ ਮੈਂ ਇਹ ਲਿਮਕਾ ਹੀ ਪੀਣੀ, ਮੈਂ ਕਿਹਾਂ ਨਹੀਂ ਬੱਚਾ, ਖਾਲੀ ਪੇਟ ਨਹੀਂ ਪੀਣੀ। ਤੂੰ ਪਹਿਲੇ, ਦੁੱਧ ਪੀ ਲੈ, ਤੂੰ ਕੁੱਛ ਖਾ ਲੈ, ਫਿਰ ਤੂੰ ਪੀ, ਕਿਹਦਾ ਨਾ ਮੈਂ ਤੇ ਪੀਣੀ ਹੀ ਪੀਣੀ ਹੈ ਤੇ ਉਹਦੀ ਮਾਂ ਕਹਿੰਦੀ ਕੋਈ ਗੱਲ ਨੀ ਉਹਨੂੰ ਦੇ ਦੋ ਦੇ ਦੋ। ਉਹਨੇ ਛੱਡੀ ਨੀ, ਉਹਨੇ, ਉਹਨੇ, ਉਹਨੇ ਸੁਣਨਾ ਹੀ ਨਹੀਂਤੂੰ ਵੀ ਮਾਰ ਬਸ ਇਹ ਬੋਲ ਕੇ ਛੱਡ ਤਾਂ ਉਹ--ਉਹ ਬੱਚੇ ਨੇ, ਦੋ ਗਲਾਸ ਲਿਮਕਾ, ਦੇ ਪੀਤੇ। ਉਹ ਵੀ, ਖਾਲੀ ਪੇਟ ਉਹ ਫੇਰ ਮੈਂ ਇਹ ਸੋਚਣੀ ਆ, ਨਾ ਕਿਸੇ ਦੀ ਮਾਂ ਹੋਣਦਿਆਂ ਹਨਾ, ਆਪਣੇ ਬੱਚਿਆਂ ਨੂੰ ਨਾ ਛੋ ਜੇ ਦਿੰਦੇ ਨੇ, ਜਾਂ ਤੁਸੀਂ ਪੀ ਲਓ, ਕੋਈ ਗੱਲ ਨਹੀਂ।
ਹਾਂ, ਤੇ ਉਹੀ ਗੱਲ ਹੈ ਨਾ, ਮਾਂ ਪਿਓ ਸ਼ਹਿ ਦਿੰਦੇ ਨੇ, ਅਸੀਂ ਸ਼ਹਿ ਦਿੰਨੇ ਤਾਂ ਹੀ ਬੱਚਿਆਂ ਨੂੰ ਮਿਲਦੀ ਹੈ ਨਾ ਹਿੰਮਤ, ਹਨਾ ਅਗਰ ਅਸੀਂ ਮਨਾ ਕਰਾਂਗੇ ਕਿ, ਇਹ ਨਹੀਂ ਸਾਡੀ, ਸਿਹਤ ਵਾਸਤੇ ਚੰਗੀ ਨੀ ਹੈਗੀ, ਤੇ ਬੱਚੇ ਥੋੜਾ ਤੇ ਸੋਚਣਗੇ ਨਾ, ਬੱਚੇ ਜਿੱਦ ਕਰ ਤੇ ਹੁਣ ਨਾ, ਬੱਚਿਆਂ ਨੂੰ ਹਾਂ ਉਹੀ ਨਾ ਬੱਚੇ ਜਿੱਦ ਕਰਦੇ ਨੇ, ਸਾਡੇ ਹੱਥ ਚ, ਅਸੀ ਸ਼ੁਰੂ ਹਿਬਟ ਪਾਵਾ ਨਈ ਤੇ ਬੱਚੇ ਆਪੇ ਹੀ ਕਰਨ ਗੇ
ਬਿਲਕੁਲ ਮੇਰਾ ਮੇਰਾ ਬੱਚਾ ਸਾਈਕਲ ਚਲਾ ਕੇ ਆਉਂਦਾ ਦੁਪਹਿਰੇ। ਉਥੋਂ ਆ ਕੇ ਸਿੱਧਾ ਉਹ ਗਲੂਕੋਨ ਡੀ ਬਣਾਏਗਾ ਨਿੰਬੂ ਪਾਣੀ ਉਹਨੇ ਬਨਾਨਾ ਹੈ। ਉਹਨੇ ਬਿਲਕੁਲ ਨੀ ਇਨਾ ਉਹਨੇ ਫਰਿਜ ਦਾ ਪਾਣੀ ਪੀਣਾ ਉਹਨੇ ਹਾਂਜੀ। ਫਿਲਟਰ ਦਾ ਪਾਣੀ ਲਏਗਾ ਇਹ ਮਟਕੇ ਦਾ ਪਾਣੀ ਲਏਗਾ।
ਹੂੰ -ਹੂੰ -ਹੂੰ।
ਗਲੂਗੋਂਢੀ ਬਣਾ ਕਰ ਉਹਨੂੰ ਇਹ ਪਤਾ ਹੈ ਕਿ ਬਸ ਆਪਣੀ ਬੋਡੀ ਨੂੰ ਹਾਈਡਰੇਟ ਰੱਖਣਾ ਡੀਹਾਈਡਰੇਟ ਰੱਖਾਂਗੇ ਤਾਂ ਅਸੀਂ ਬਿਮਾਰ ਹੋ ਜਾਣਗੇ ਤੇ ਆਪਣੇ ਸਰੀਰ ਦਾ ਪਾਣੀ ਪੂਰਾ ਰੱਖ
ਹੂੰ-ਹੂੰ ਬਿਲਕੁਲ ਜੀ ਬਿਲਕੁਲ।
ਪੂਰਾ ਤਬਦਾ ਪਿਆ।
ਪਿਆਸ ਵੀ ਐਵੇਂ ਲੱਗਦੀ ਹੈ ਬਾਰੀ-ਬਾਰੀ ਪਿਆਸ ਲੱਗਦੀ ਹੈ ਪਾਣੀ ਦੀ। ਪਤਾ ਹਾਂ ਅਸੀਂ ਵੀ ਇੱਕ ਗੱਲ ਨੋਟਿਸ ਕੀਤੀ ਅਸੀਂ ਜ਼ਿਆਦਾ ਫਰੀਜ ਦਾ ਪਾਣੀ ਬਰਫ਼ ਲੱ ਪਾਣੀ ਪੀਏ ਤੇ ਪਿਆਸ ਬੂਜ ਦੀ ਈ ਨੀ ਏ ਹਨਾ ਨੋਰਮਲ ਪਾਣੀ ਪੀਏ ਹਨਾ
ਹਾਂਜੀ ਮੈਂ ਤੇ ਕਦੀ ਪੀਂਦੀ ਹੀ ਨਹੀਂ ਫਰੀਜ਼ਾਂ ਵੀ ਪਾਣੀ ਨੀ ਮੈਂ ਪੀਂਦੀ ਮੈਂ ਤੇ ਆਪਣੇ ਵਾਸਤੇ ਮਟਕੇ ਰੱਖ ਸੀ ਸਾਰੇ ਪੀਂਦੇ ਨੀ ਫਿਰਜ ਦਾ ਪਾਣੀ ਬਸ ਮੇਰੀ ਜੋ ਫੈਮਲੀ ਸਾਡੀ ਨ ਜੋਇੰਟ ਫੈਮਲੀ ਹੈ ਤੇ ਊਹੰਦੇ ਚੋ ਸਾਰੇ ਪੀੰਦੇ ਨੇ ਫਰੀਜ ਦਾ ਪਾਣੀ ਬਸ ਮੇਰੀ ਫੈਮਲੀ ਹੈ ਜੋ ਅਸੀਂ ਨਹੀਂ ਪੀਂਦੇ ਨਾ ਮੇਰੇ ਬੱਚੇ ਪੀਂਦੇ ਨੇ ਨਾ ਮੈਂ ਪੀਂਦੀ ਹਾਂ।
ਅੱਛਾ ਨਹੀਂ ਮਟਕਾ ਤੇ ਮੈਂ ਵੀ ਰੱਖਿਆ ਹੋਇਆ ਅਸੀ ਮਟਕੇ ਦਾ ਹੀ। ਪਾਣੀ ਪੀਂਦੇ ਹਾਂ ਫਰਿਜ ਦਾ ਵੀ ਪੀਂਦੇ ਨੇ ਬੱਚੇ ਪਰ ਮਟਕੇ ਦਾ ਮਟਕਾ ਵੀ ਰੱਖਿਆ ਹੈ ਅਸੀਂ। ਜਿਹੜਾ ਭਰਨ ਆ ਵੀ ਹੈ ਨਾ ਪਾਣੀ ਮਟਕੇ ਤੋਂ ਹੀ ਭਰਨਾ ਆ।
ਹਾਂਜੀ ਹਾਂਜੀ ਹਾਂਜੀ ਮੈਂ ਤਾਂ ਆਪਣੇ ਬੱਚਿਆਂ ਨੂੰ ਕਹਿੰਦੀ ਮੇਰੇ ਬੱਚੇ ਛੋਟੇ ਨੇ ਨਾ ਮੈਨ ਉਹਨਾਂ ਨੂੰ ਕਹਿੰਦੀ ਆ ਮੈਂ ਕ ਬੱਚਿਆਂ ਵਾਸਤੇ ਪਾਣੀ ਹੁੰਦਾ ਹੈ ਇਹ ਵੱਡਿਆਂ ਵਾਸਤੇ ਪਾਣੀ ਹੁੰਦਾ ਤੇ ਉਹ ਮੰਨ ਲੈਂਦੇ ਨੇ ਹ।
ਹ ਸਹੀ ਗੱਲ ਹੈ ਬੱਚੇ ਸਮਝ ਜਾਂਦੇ ਨੇ ਨਾ ਬੱਚਿਆਂ ਨੂੰ ਜਿਵੇਂ ਸਮਝਾ।
ਹਾਂਜੀ-ਹਾਂਜੀ ਤੇ ਉਹਨੂੰ ਲੱਗਦਾ ਪਤਾ ਨੀ ਕੋਈ ਚੀਜ਼ ਪਾਈ ਦੀ ਉਹਦੇ ਅਸੀਂ ਨਹੀਂ ਪੀਣਾ ਫਿ ਦਾ
ਬਿਲਕੁਲ ਬਿਲਕੁਲ
ਤੇ ਉਹ ਛੋਟੇ ਨੇ ਨਾ ਤਾਂ ਫਿਰ ਸਮਝ ਜਾਂਦੇ ਨੇ ਕਿ ਹਾਂ ਇਹ ਬੱਚਿਆਂ ਵਾਸਤੇ ਪਾਣੀ ਤਾਂ ਬੱਚੇ ਨੇ ਹੀ ਪੀਣਾ। ਫਿਰ ਕੋਈ ਔਰ ਵੱਡਾ ਲੇਗਾ ਤਾਂ ਕਹਿਣਗੇ ਨਹੀਂ ਨਹੀਂ ਇਹ ਤਾਂ ਬੱਚਿਆਂ ਦਾ ਪਾਣੀ ਹੈ।
ਹੂੰ ਸਹੀ ਗੱਲ ਹੈ ਨਾ ਬੱਚਿਆਂ ਨੂੰ ਹੁਣ ਇਹਨਾਂ ਦੀ ਆਦਤ ਪਾਵਾਂਗੇ ਤਾਂ ਹੀ ਹੈ। ਵੀ ਬਾਰ ਦੀ ਕੋਲਡ ਡਰਿੰਕ ਨੀ ਪੀਣੀ ਬਿਲਕੁਲ।
ਕੋਈ ਕੋਈ ਕਹਿੰਦਾ ਮੈਨੂੰ ਕਿ ਤੁਸੀਂ ਕਿਉਂ ਨਹੀ ਪਾਈ ਆਦਤ ਤੁਸੀਂ ਤੁਹਾਨੂੰ ਆਦਤ ਪਾਉਣੀ ਚਾਹੀਦੀ ਹੈ ਕਿੱਥੇ ਗਏ ਅਤੇ ਬੱਚਿਆਂ ਨੂੰ ਬੱਚੇ ਨੂੰ ਨੁਕਸਾਨ ਨਹੀਂ ਹੋਏਗਾ ਮੈਂ ਕਿਹਾ ਨਾ
ਦੇਖਿਆ ਨਾ ਸੋਸ਼ਲ ਮੀਡੀਆ ਤੇ ਕਿੰਨਾ ਗ਼ਲਤ ਗਲਤ ਵੀਡੀਓ ਦਿਖਾਉਂਦੇ ਨੇ। ਵਿੱਚ ਕਿੰਨਾ ਕੁਛ ਹੁੰਦਾ ਹੈ ਕਿੰਨੀ ਗਲਤ ਕੈਮੀਕਲ ਮਿਲਵਾਏ ਹੁੰਦੇ ਨੇ ਹਨਾ। ਤੇ ਡਰ ਹੀ ਲੱਗਦਾ ਫ ਸਾਨੂੰ ਬਸ ਨਿੰਬੂ ਪਾਣੀ ਵਗੈਰਾ ਭਾਵੇਂ ਘਰ ਬਣਾ ਲਓ ਉਹੀ ਪੀ ਲਓ ਹਨਾ
ਨਿੰਬੂ ਪਾਣੀ ਜੀ ਬਿਲਕੁਲ ਅਸੀਂ ਨਿੰਬੂ ਪਾਣੀ ਬਣਾ ਸਕਦੇ ਹਾਂ। ਅਤੇ ਲੱਸੀ ਬਣਾ ਸਕ।
ਲੱਸੀ ਬਣਾ ਸਕਦੇ ਹਾਂ ਛਾਜ ਬਣਾਲਓ।
ਬਣਾ ਲੋ।
ਹਾਂ ਹੋਈ ਨਾ ਕਈ ਚੀਜ਼ਾਂ ਨੇ ਗਰਮੀ ਦੇ ਵਿੱਚ ਬਚਣ ਵਾਸਤੇ ਤੇ ਗੋਂਦ ਗਤੀਰਾ ਹੈ ਗਰਮੀ ਚ ਗੋਂਦ ਦਾ ਖਾਓ ਬੜਾ ਵਧੀਆ ਰਹਿੰਦਾ ਹਨਾ ਬਹੁਤ ਵਧੀਆ ਰਹਿੰਦਾ ਖਓ
ਪਾਉਂਦੇ ਨੇ ਨਾ ਜੋ ਸੋਝ ਨੇ। ਕਿਆ ਸਾਨੂੰ ਇੰਸਟੈਂਟ ਮਿਲ ਜਾਏ ਬਣਿਆ ਬਣਿਆ ਮਿਲ ਜਾਦਾ ਹੈ ਉਸ ਕਰਕੇ ਉਹ ਉਹ। ਕੋਲਡ ਡਰਿੰਕ ਮੰਗਵਾਉਂਦੇ ਅਤੇ ਕੋਲਡ ਡਰਿੰਕ ਪੀਂਦੇ ਨੇ ਉਹਨਾਂ ਨੂੰ ਪਤਾ ਹੈ ਨਿੰਬੂ ਪਾਣੀ ਕੌਣ ਬਣਾਏਗਾ ਇਨੀ ਮਿਹਨਤ ਕਿਨੀ ਕਰਨੀ ਹੈ ਤੇ
ਅੱਛਾ।
ਹਾਂਜੀ ਹਾਂਜੀ।
ਹਮ ਸਹੀ ਗੱਲ ਹੈ ਜੀ ਸਹੀ ਗੱਲ ਹੈ।
ਹਾਂਜੀ।
ਹਾਂ ਉਹੀ ਗੱਲ ਸਾਨੂੰ ਆਪਣਾ ਧਿਆਨ ਖੁੱਦ ਹੀ ਰੱਖਣਾ ਪਏਗਾ ਨਾ
ਹਾਂਜੀ ਬਿਲਕੁਲ ਬੱਚਿਆਂ ਦਾ ਵੀ ਧਿਆਨ ਸਹੀ ਰੱਖਣਾ ਆਪਣਾ ਵੀ ਧਿਆਨ ਸਹੀ ਰੱਖਣਾ
ਹਮ ਉਹੀ ਤੇ ਗੱਲ ਗੱਲ ਤੇ ਉਹੀ ਆ ਜਾਂਦੀ ਨਾ ਅਸੀਂ ਪਹਿਲੀ ਗੱਲ ਸੀ ਆਪ ਜੋ ਯੂਜ ਕਰਾਂਗੇ ਬੱਚੇ ਵੀ ਦੇਖਾ ਦੇਖੀ ਉਹੀ ਯੂਜ ਕਰਨਗੇ ਹਨ ਬੱਚੇ ਅੱਜ ਕੱਲ ਉਹੀ
ਮਾਂ ਨਹੀਂ ਪੀਂਦੀ ਗਰਮ ਪਾਣੀ ਤੇ ਅਸੀ ਵੀ ਠੰਡਾ ਪਾਣੀ ਸੀ ਨਹੀਂ ਪੀਂਦੀ
ਵਾਈਏ ਬੱਚਿਆਂ ਨੂੰ ਬਚਾ ਕੇ ਰੱਖੇ ਬਸ ਇਹੀ ਚੀਜ਼ ਹੋਰ
ਬਿਲਕੁਲ ਜੀ ਗਰਮੀ ਨਹੀਂ ਪੈਂਦੀ ਮੈਂ ਕੀ ਕਰੀਏ ਕੋਈ ਕੁਛ ਨਹੀਂ ਕਰ ਸਕਦਾ ਇੱਕ ਜਦੋਂ ਮੀਂਹ ਪੈਂਦਾ ਹੈ ਉਦੋਂ ਠੰਡ ਪੈ ਜਾਂਦੀ ਹੈ ਜਦੋਂ ਮੀਂਹ ਚਲਾ ਜਾਂਦਾ ਹੈ ਫੇਰ ਤਾਂ ਗਰਮੀ ਗਰਮੀ ਹੈ ਹੁਮਸ ਹੋ ਜਾਂਦਾ। ਹਾਂਜੀ, ਸਾਰੇਆਂ ਨਾਲ ਔਖਾ ਹੋ ਜਾਂਦਾ।
ਹਾਂ ਅਗਸਤ ਦੇ ਮਹੀਨੇ ਚ ਆ ਕੇ ਐਵੇਂ ਹੁੰਦਾ ਸੀ ਮੌਸਮ, ਹੁਣ ਇੱਥੇ ਹੁਣੇ ਹੀ ਹੋ ਗਿਆ ਵਾਲਾ ਮੌਸਮ।
ਬਿਲਕੁਲ, ਬੱਚਿਆਂ ਦੇ ਅ ਬੱਚਿਆਂ ਤੇ ਵੀ ਅਸਰ ਪੈਂਦਾ ਹੈ। ਬਾਹਰ ਜਾਂਦੇ ਆ ਤੇ ਧੁੱਪ ਚ ਫਿਰਦੇ ਨੇ ਜਦੋਂ ਘਰ ਆਉਂਦੇ ਦੇ ਏਸੀ ਚ ਬੈਠ ਜਾਂਦੇ ਨੇ।
ਉਹ, ਏਸੀ ਚੋਂ ਇਕਦਮ ਬਾਹਰ ਨਿਕਲੋ ਤੇ ਸਰਦ ਗਰਮ ਹੁੰਦਾ ਡਰ ਰਿੰਦਾ। ਸਹੀ ਗੱਲ ਹੈ, ਨਾ ਸਰਦ ਗਰਮ ਹੋਣ ਦਾ ਬਾਹਰ ਡਰ ਰਹਿੰਦਾ ਹੈ। ਹੋਏ ਨਾ, ਜਿਵੇਂ ਹੁਣ ਫੂਲੋ ਆਏ ਇੱਕਦਮ ਆਵੇ, ਤੇ ਧੁੱਪੇ ਚ ਆਏ ਠੰਡਾ ਪਾਣੀ ਪੀ ਲਿਆ ਵੈਸੇ ਨਾ, ਹਾਂ ਉਹ ਵੀ ਬੜਾ ਨੁਕਸਾਨ ਦਿੰਦਾ ਹੈ ਸਾਨੂੰ ਹਾਂਜੀ ਹਾਂਜੀ ਉਹੀ ਗੱਲ ਹੈ ਨਾ, ਹੋਰ ਸਾਨੂੰ ਧਿਆਨ ਰੱਖਣਾ ਪੈਂਦਾ, ਹਨਾ।
ਬਿਲਕੁਲ ਜੀ।
ਹੋਰ ਦੱਸੋ ਕੀ, ਹੋਰ ਕੀ ਕੀ ਬਣਾਉਂਦੇ ਹੋ ਤੁਸੀਂ ਗਰਮੀਆਂ ਦੇ ਵਿੱਚ ਕੀਚਨ ਵਾਸਤੇ ਗਰਮੀ ਤੋਂ
ਅਸੀਂ, ਮੈਂ ਤੇ ਜ਼ਿਆਦਾਤਰ ਤਾਂ ਇਹਨਾਂ ਨੂੰ ਫਰੂਟ ਦੇਦੀ ਹਾਂ ਜਿਵੇਂ ਖੀਰਾ ਹੋ ਗਿਆ। ਫੇਰ ਤ, ਇਹਨਾਂ ਦੇ ਮੈ ਜ਼ਿਆਦਾਤਰ ਖੀਰਾ ਚੀਰ ਦਦੀ ਹਾਂ ਦਹੀਂ ਦਿੰਦੀ ਹਾਂ ਰੋਟੀ ਖਾਣ ਤੋਂ ਪਹਿਲਾਂ ਇਹਨਾਂ ਨੂੰ ਮੈਂ ਜ਼ਰੂਰ ਦਹੀਂ ਦਿੰਦੀ ਹਾਂ, ਤੇ ਪਹਿਲਾਂ ਦਹੀਂ ਖਾਓ।
ਹਾਂ ਖੀਰੇ ਦਾ ਦਹੀਂ ਵੀ ਰਾਇਤਾ ਵੀ ਬੜਾ
ਹਾਂਜੀ ਹਾਂਜੀ, ਹਾਂਜੀ ਲੋਕੀ ਦਾ ਰਾਹਿਤਾ ਵੀ ਬੜਾ ਫਾਇਦੇਮੰਦ ਆ।
ਹਮ ਹੁਣ ਤੇ ਕਹਿ ਰਹੇ ਆ ਲੋਕੀ ਦਾ ਖੀਰੇ ਦਾ
ਹਾਂਜੀ ਹਾਂਜੀ ਹਾਂਜੀ। ਪਰ ਬੱਚੇ ਨਹੀਂ ਨਾ ਖਾਂਦੇ ਇਹ ਇਸ ਤਰ੍ਹਾਂ ਦਾ ਰਹਿਤਾ ਨਹੀਂ ਖਾਦੇ, ਇਸ ਕਰਕੇ ਫਿਰ ਇਹਨਾਂ ਨੂੰ ਮਿੱ ਮਠਾ ਮ ਮਿੱਠਾ ਦੇਹੀਂ ਦਿੰਣੀ ਹਾਂ, ਅਤੇ ਫਿਰ ਫਰੂਟਸ ਵੈ ਹ ਖੀਰਾ।
ਵੈਸੇ ਕੱਟ ਕੇ ਦੇਤਾ ਹਮ, ਬ ਅੱਛਾ ਲੱਗਿਆ ਸਾਨੂੰ ਤੇ ਮੈਨੂੰ ਬਹੁਤ ਸਾਲ ਲੱਗਦਾ ਹੈ, ਉਹਨਾਂ ਦਹੀਂ ਦਾ ਰਾਇਤਾ। ਖੀਰੇ ਦਾ, ਅੱਛਾ ਲੱਗਦਾ ਹਮ। ਬਹੁਤ ਵਧੀਆ ਪੈਂਦਾ, ਨਮਕ ਵਗੈਰਾ ਕਾਲੀ ਮਿਰਚ। ਪਾ ਕੇ, ਭੁੰਨਿਆ ਜੀਰਾ ਪਾ ਕੇ ਅੱਛਾ ਤਰੀਕੇ ਨਾਲ ਬਣਿਆ ਹੋਵੇ ਨਾ ਬਹੁਤ ਵਧੀਆ ਲੱਗਦਾ, ਹੈਨਾ ਉਹੀ ਗੱਲ। ਹਮ, ਇਹੀ ਗ ਹੈ ਕਿ ਇਥੇ ਸਾਢੇ ਆਤੀ ਸੀ। ਅਸੀਂ ਕਿਵੇਂ ਬਚ ਕੇ ਰਹਿਣਾ, ਕਿਵੇਂ ਆਪਣੇ ਬੱਚਿਆਂ ਨੂੰ ਗਰਮੀ ਤੋਂ ਬਚਾ ਕੇ ਰੱਖਣਾ ਹੈ ਨਾ।
ਹਾਂਜੀ ਉਨੀ ਠੰਡ ਵੀ ਓਨੀ ਪੈਂਦੀ ਐ, ਗਰਮੀ ਵੀ ਓਨੀ ਪੈਂਦੀ ਐ, ਪਰ ਬਾਰਿਸ਼ ਦਾ ਕੋਈ ਪਤਾ ਨਹੀਂ ਹੁੰਦਾ, ਮੀਂਹ ਦਾ ਕੋਈ ਪਤਾ
ਮੀਂਹ ਦਾ ਕੋਈ ਪਤਾ ਨਹੀਂ ਹੁੰਦਾ, ਕਿਹੜੇ ਵੇਲੇ ਤੂਫਾਨ ਈ ਆ ਜਾਂਦਾ ਇਕਦਮ। ਤੂਫਾਨ ਵੀ ਇੰਨਾ ਗੰਦਾ ਆਂਦਾ, ਅੱਜ ਅਸੀਂ ਕਿਤੇ ਜਾ ਰਹੇ ਸੀ। ਤੇ ਕੈਬ ਕੀਤੀ। ਕੀਤੀ ਹੋਈ ਸੀ, ਜਿੱਦਾਂ ਤੂਫਾਨ ਆਇਆ ਨਾ ਤੇ ਸਾਡੀ ਗੱਡੀ ਇਕਦਮ ਹਿਲ ਗਈ।
ਅੱਛਾ ਜੀ।
ਰਸਤੇ ਵਿੱਚ ਦੋ ਤਿੰਨ ਐਕਸੀਡੈਂਟ ਹੋਏ ਹੈਂ।
ਤੂਫਾਨ ਵੀ ਤੇ ਬੜਾ ਜ਼ਿਆਦਾ
ਤੂਫਾਨ ਵੀ ਤੇ ਬਹੁਤ ਜਿਆਦਾ ਆਇਆ ਸੀ, ਡਰਾਈਵਰ ਕਹਿੰਦਾ ਇਕ ਦਮ ਸਾਡੀ ਗੱਡੀ ਹਿੱਲ ਗਈ ਏ। ਬਹੁਤ ਦਿੱਕਤ ਹੋਈ, ਹਨਾ।
ਹਾਂਜੀ -ਹਾਂਜੀ, ਇਹ ਤਾਂ ਦਿੱਕਤ ਦੀ ਗੱਲ ਐ। ਪਤਾ ਨੀ ਲੱਗਦਾ ਨਾ ਮੌਸਮ ਦਾ, ਕਿ ਕਦੋਂ ਕੀ ਹੋ ਜਾਣਾ ਮੌਸਮ ਦਾ। ਪਤਾ ਨਹੀਂ ਲੱਗਦਾ ਮੌਸਮ ਦਾ।
ਹੂੰ ਸਹੀ ਗੱਲ ਐ, ਇਕ ਦਮ ਮੌਸਮ ਖ਼ਰਾਬ ਹੋ ਜਾਂਦਾ।
ਹਾਂਜੀ -ਹਾਂਜੀ।
ਦੜ -ਦੜ ਕਰਦੀ ਬਾਰਿਸ਼ ਆ ਜਾਂਦੀ ਐ, ਕਿਹੜੇ ਵੇਲੇ ਧੁੱਪ ਨਿ ਕਲ ਆਂਦੀ ਏ ਹਾਂ, ਓਹੀ ਗੱਲ ਏ ਨਾ ਪਤਾ ਈ ਨੀ ਲੱਗਦਾ।
ਜੀ- ਜੀ- ਜੀ। ਚਲੋ, ਹਾਂਜੀ- ਹਾਂਜੀ ਬਸ ਹੁਣ ਬੱਚਿਆਂ ਨੂੰ ਸੁਨਾਨੀ ਆਂ।
ਅੱਛਾ -ਅੱਛਾ, ਹਾਂ ਹੁਣ ਟਾਈਮ ਹੋ ਗਿਆ, ਹਾਲੇ ਤੇ ਛੁੱਟੀਆਂ ਪਈਆਂ ਹੋਣਗੀਆਂ।
ਹਾਂਜੀ, ਹਲੇ ਤੇ ਛੁੱਟੀਆਂ ਨੇ ਕਾਫ਼ੀ ਛੁੱਟੀਆਂ ਨੇ ਇਹਨਾਂ ਦੀ। ਵੀਹ ਅ ਪੰਦਰਾਂ ਵੀਹ ਛੁੱਟੀਆਂ ਤੇ ਹੈ ਹਾਲੇ, ਬਸ ਇਹੀ ਏ ਹਾਂਜੀ। ਹਾਂਜੀ- ਹਾਂਜੀ।
ਹਾਂਜੀ, ਸਸ ਰੀ ਕਾਲ ਜੀ।